ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ।
ਕਿ ਹਾਲ ਚਾਲ।
ਬਸ ਬਸ ਵਧੀਆ ਤੁਸੀਂ ਦੱਸੋ
ਬਸ ਵਧੀਆ
ਹੋਰ ਬਸ ਕੁਛ ਵੀ ਬਸ ਬੈਠੇ ਹੋਏ ਸੀ, ਮੈਂ ਨਾ ਤੁਹਾਨੂੰ ਪੁੱਛਣਾ ਸੀ ਤੇ ਮੈਂ ਵੈਸੇ ਤੁਹਾਨੂੰ ਕੋਲ ਦਾ ਕਾਫੀ ਵੇਟ ਕਰ ਰਹੀ ਸੀ। ਜ ਸ਼ਾਇਦ ਤੁਸੀਂ ਅੱਜ ਕੱਲ੍ਹ ਜਦੋਂ ਵੀ ਕਾਲ ਕਰੋਗੇ, ਤੇ ਉਹ ਪੁੱਛੋਗੀ ਤੁਸੀਂ ਨਾ ਆਪਣੇ ਇਹੀ ਨੰਬਰ ਤੇ ਇੱਕ ਵੀਡੀਓ ਪਾਇਓ ਜੀ ਆਪਣੇ ਬੇਟੇ ਦੀ ਸਵਿਮਿੰਗ ਦੀ
ਹਾਂਜੀ ਹਾਂਜੀ
ਤੇ ਉਹ ਕਿੱਧਰ ਗਏ ਸੀ, ਤੁਸੀਂ ਕਿਵੇਂ ਕੀਤੀ ਮਤਲਬ
ਇਹ ਨਾ ਐਕਚੁਲੀ ਨਾ ਅਸੀਂ ਨਾ ਆਪਣੇ ਬੱਚਿਆ ਦੇ ਪਿੱਛੇ ਪਏ ਰਹਿੰਦੇ ਹ ਹਰ ਟਾਈਮ, ਕਿ ਤੂੰ ਕੋਈ ਐਕਟੀਵਿਟੀ ਕਰ। ਠੀਕ ਹੈ ਬੈਠਾ ਰਹਿਣਾ, ਬੈਠਾ ਰਹਿਣਾ ਯ ਸਾਈਕਲ ਚਲਾਇਆ ਕਰ ਜਾਂ, ਫੁੱਟਬਾਲ ਕਰ ਜਾਂ, ਗੇਮ ਖੇਡ ਤੋ ਇੱਕ ਦਿਨ ਏਹਦੇ ਆਪਣੇ ਮੂੰਹ ਚੋਂ ਨਿਕਲ ਗਿਆ ਕਿ ਮੈਂ ਸਵੀਮਿੰਗ ਕਰਨੀ ਹੈ।
ਅੱਛਾ
ਠੀਕ ਹੈ ਤੇ ਫਿਰ ਜਿਵੇਂ ਦੇ ਮੂੰਹ ਚ ਨਿਕਲਿਆ ਕਿਉਂਕਿ ਇਹ ਬਹੁਤ ਆਲਸੀ ਲਿਜ਼ੀ ਹੈ। ਜਿਵੇਂ ਏਹਦੇ ਮੂੰਹ ਚ ਨਿਕਲਿਆ ਨਾ ਕਿ ਮੈਂ ਸਵੀਮਿੰਗ ਕਰਨੀ ਹੈ ਬਸ ਇਹਨਾਂ ਨੇ ਮੈਨੂੰ ਕਹਿ ਦਿੱਤਾ, ਮੇਰੇ ਹਸਬੈਂਡ ਨੇ ਕਿ ਨਾ ਅਗਰ ਇਹ ਕਹਿ ਰਿਹਾ ਨਾ ਕਿ ਸਵੀਮਿੰਗ ਕਰਨੀ ਤੇ ਇਹਨੂੰ ਸੁੂੱਟਾ ਫਟਾਫਟ। ਇਸ ਤੋਂ ਪਹਿਲਾਂ ਏਹ ਮੁਕਰ ਜਾਏ। ਫਿਰ ਛੱਡਆ। ਤੇ ਫਿਰ ਫਿਰ ਮੈਂ ਬਹੁਤ ਸਰਚ ਮਾਰਿਆ ਉਹਦੇ ਚੋਂ ਸਾਰੇ ਓਨਲਾਈਨ ਬਹੁਤ ਸਰਚ ਮਾਰਿਆ ਫਿਰ ਨੀਅਰ ਬਾਏ ਕੋਈ ਸਵੀਮਿੰਗ ਕਲਾਸ ਨੀਅਰ ਬਾਏ ਸਵੀਮਿੰਗ ਕਲਾਸ ਫੇਰ ਜੇ ਕਹਿੰਦੇ ਨੇ ਕਿ ਹੈ ਮਤਲਬ ਅਸੀਂ ਬੰਦ ਕਰ ਨੇ ਫਿਰ ਸਾੇ ਸਾਡੇ ਘਰ ਤੋਂ ਥੋੜਾ ਸੀ ਪ ਪੰਦਰਾਂ ਮਿੰਟ ਦਾ ਰਸਤਾ ਮੈਂ ਤੁਹਾਨੂੰ ਲੋਕੇਸ਼ਨ ਸ਼ੇਅਰ ਕਰ ਦਾਂਗੀ ਪੰਦਰਾਂ ਮਿੰਟ ਦਾ ਰਸਤਾ ਹੈਗਾ ਹਾਰਡਲੀ ਅਗਰ ਤੁਸੀਂ ਬਹੁਤ ਸਲੋਅ ਚਲਾ ਰਹੇ ਹੋ ਤਾਂ ਵੀਹ ਮਿੰਟ ਲੱਗ ਜਾਣਗੇ ਤੇ ਚਲਾ ਰਿ ਪ ਪੰਦਰਾਂ ਮਿੰਟ ਲਗਦਾ ਕਰਨਗੇ ਤੇ ਉਹਦਾ ਰਸ ਹੈਗਾ ਫੇਰ ਅਸੀਂ ਉਹਨੂੰ ਛੱਡ ਆਏ ਸੀ ਤੇ ਸਵੀਮੀ ਕਲਾਸ ਚ ਥ੍ਰੀ ਥਾਊਜੈਂਡ ਪਰ ਮੰਥ ਹੈ ਫੀਸ ਦੀ ਯਾਰ ਤੁਸੀਂ ਅ ਅਗਰਨੂੰ ਐਨ ਸਿਖਾਉਣਾ ਹੈ ਕਿ ਵਿਦਊਟ ਕੋਚ ਤਾਂ ਦੋ ਹਜ਼ਾਰ ਰੁਪਏ ਤੇ ਪਲੱਸ ਥਾਊਸੈਂਡ ਰੁਪੀਜ਼ ਕੋਚਦੇ ਨੇ ਤੇ ਹੁਣ ਹੁਣ ਇਹ ਮਗਰ ਪਿਆ ਸੀ ਫੇਰ ਇਹ ਵੀ ਮੇਰੇ ਹਸਬੈਂਡ ਵੀ ਕਹਿਣ ਲੱਗਏ ਨਹੀਂ ਪੇਜ ਆ ਜੋ ਮਰਜੀੀ ਹੋ ਜਾਏ ਫ਼ਿਰ ਮੇਰਾ ਦਿਓਰ ਫਿਰ ਹੁਣ ਛੱਡ ਕੇ ਕੌਣ ਆਏ ਲੈ ਕੇ ਕੌਣ ਆਏ ਤੇ ਹੁਣ ਅਸੀਂ ਇੋ ਟੈਸ਼ਨਾਂ ਚ ਪੈ ਗ ਹੁਣ ਕੌਣ ਲੈ ਕੇ ਜਾਏਗਾ ਕਿਉਂਕਿ ਨਾ ਉੱਧਰ ਨਾ ਇੱਕ ਪੇਰੈਂਟਸ ਨੂੰ ਨਾ ਕੋਲ ਬਹਿਣਾ ਪੈਂਦਾ
ਅੱਛਾ ਅੱਛਾ
ਤੇ ਕੋਲ ਬਹਿਣਾ ਪੈਂਦਾ ਫਿਰ ਮੈਂ ਆਪਣੇ ਬ੍ਰਦਰ ਨੇ ਲੋਨ ਨੂੰ ਬੋਲਿਆ ਕਿ ਚਲਾ ਜਾ ਉਹ ਵੀ ਨਾ ਕਹਿਣਾ ਮੰਨੇ ਮੈਂ ਨੀ ਚਾਹਦਾ ਮੈਂ ਕਿਂਹੀ ਕੰਟਾ ਮੈਂ ਕਿ ਆਪਣਾ ਖ਼ਰਾਬ ਕਰ ਫੇਿਰ ਮੈਂ ਉਹਨੂੰ ਲਾਲਾ ਦਿੱਤਾ ਕਿ ਮੈਂ ਤੈਨੂੰ ਆਪਣੇ ਪੈਸੇ ਦਿੰਦੀ ਆ ਤੂੰ ਵੀ ਸਿੱਖ ਲੈ
ਅੱਛਾ
ਟੇ ਨੂੰ ਸਿਖਾਉਣੀ ਹੈ ਤੇ ਫੇਰ ਉਹਦੀ ਵੀ ਫੀਸ ਮੈਂ ਭਰੀਏ ਤੇ ਆਪਣੀ ਵੀ ਫੀਸ ਮੈਂ ਫਰੀਏ ਤੇ ਫਿਰ ਉਹਨੂੰ ਭੇਜਿਆ ਤੇ ਫੇਿਰ ਹੁਣ ਉਹ ਹੋ ਗਏ ਨੇ ਵੀਹ ਪੱਚੀ ਦਿਨ ਹੋ ਗਏ ਨੇ ਹੁਣ ਨੂੰ ਆ ਗਈਏ ਤਰੀਕੇ ਦੀ ਨਾਈਨਟੀ ਪਰਸੈਂਟ ਤਾਂ ਇਹਨੂੰ ਆ ਹੀ ਗਈ ਨਾਈਨਟੀ ਪਰਸੈਂਟ ਲਗਾ ਲੋ ਤੁਸੀਂਨੂੰ ਆ ਗਏ ਹੁਣ ਮੇਰੇ ਸਗੋਂ ਮੇਰੇ ਦਿਲੋਂ ਨੂੰ ਨਹੀਂ ਆਈ ਉਹਨੂੰ ਆ ਗਈ ਹੈ ਛੋਟਾ ਬੱਚਾ ਨਾ ਉਹ ਨਾ ਥੋੜਾ ਨਾ ਬਿਮਾਰ ਰਹਿੰਦਾ ਲਾਈਕ ਕਦੀ ਨਾ ਉਹਦੇ ਨੱਕਾਂ ਚ ਪਾਣੀ ਵੜ ਜਾਂਦਾ ਕਦੇੋਂ ਰੇਸ਼ਾ ਹੋ ਜਾਂਦਾ ਹੈ ਕ ਦੀ ਉਹ ਛੁੱਟੀਆਂ ਮਾਰਦਾ ਫਰ ਜਦੋਂ ਛੁੱਟੀਆਂ ਮਾਰਦਾ ਫੇਿਰ ਮੈਨੂੰ ਲੈ ਕੇ ਜਾਣਾ ਪੈਂਦਾ
ਅੱਛਾ
ਤੇ ਹੁਣ ਉਹ ਸਿੱਖ ਗਿਆ ਤੇ ਹੁਣ ਅਸੀਂ ਕਦੀ ਦੀ ਕਦੀ ਹਫ਼ਤੇ ਚ ਇੱਕ ਵਾਰ ਜਾਂ ਪੰਦਰਾਂ ਦਿਨ ਬਾਅਦ ਫਿਰ ਅਸੀਂ ਲੈ ਜਾ ਕਰਾਂਗੇ ਤੇ ਨੂੰ ਪੈਸੇ ਲੱਗ ਦੇ ਨੇ ਕੁਛ ਘੱਟ ਹੀ ਚਾਰਜਿਸ ਲੱਗਦੇ ਨੇ ਮੈਂ ਤੁਹਾਨੂੰ ਪੁੱਛ ਕੇ ਦੱਸਾਂਗੀ ਕਿੰਨੇ ਲੱਗਦੇ ਨੇ। ਵੋ ਪਤਾ ਕੇ ਬੱਚਾ ਸਿੱਖੇ ਨਾ
ਹਾਂ ਹਾਂ, ਹਰ ਸੰਡੇ ਲੈ ਗਏ।
ਜੀ ਹਰਸੰਡੇ ਲੈਗ ਗਏ ਐ ਪੰਦਰਾਂ ਦਿਨ ਤੱਕ ਲੈ ਗਏ। ਬਸ ਸਾਡੀ ਆਪਣੀ ਵੀ ਆਊਟਿੰਗ ਹੋ ਜਾਏਗੀ ਬੱਚੇ ਨੂੰ ਵੀ ਲੈ ਜਾਗੇ।
ਹਮ ਹਮ ਹਮ।
ਤੇ ਏਹ ਗੱਲ ਐ ਬਸ ਉਹ ਥੋੜਾ ਬਚੇ ਦਾ ਧਿਆਨ ਰੱਖ ਣਾ ਹੁੰਦੈ ਸਨੁ ਫਸਟਲੀ ਫਿਫਟੀਨ ਡੇਜ਼ ਤਾਂ ਬਹੁਤ ਰੋਯਾ। ਬੌਤ ਰੋਯਾ ਕਿਉਂਕਿ ਨਾ ਥੋੜੀ ਐਮ ਫਾਈਵ ਮਈ ਤੋਂ। ਪੰਜ ਮਏ। ਤੋ ਜਾ ਰਿਐ। ਐ ਬੜਾ ਰੋਯਾ ਮੈਂ ਨਹੀਂ ਜਾਣਾ। ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ। ਤੇ ਬੜਾ ਥਕਾ ਥਕਾਵਟ ਬਹੁਤ ਹੋ ਜਾਂਦੀ ਏ ਬੱਚੇ ਨੂੰ ਬੜੀ ਥਕਾਵਟ ਹੋ ਜਾਂਦੀ ਏ ਪੂਰੀ ਜਾਨ ਲੱਗ ਦੀਏ। ਤੇ ਫੇਰ ਅਸੀਂ ਏਹਨੂੰ ਫੇਰ ਬੜਾ ਗੁੱਸਾ ਕਰਦੇ ਸੀ ਕਿ ਤੂੰ ਮਸਾ ਏਕ ਚੀਜ਼ ਅਸੀ ਹਾਮੀ ਪਰੀਏ ਤੁ ਤੂੰ ਜਾ ਜਾ ਤੇ ਫੇਰ ਫੇਰ ਹੁਣ ਇਹਨੂੰ ਆ ਗਈਏ ਤੇ ਹੁਣ ਕਹਿੰਦੈ ਮੈਂ ਇੱਕ ਦਿਨ ਦੀ ਛੁੱਟੀ ਨੀ ਮਾਰਨੀ।
ਅੱਛਾ।
ਨੀ ਮਾਰਦਾ, ਕੈੰਦੇ ਮੈਂ ਇੱਕ ਦਿਨ ਦੀ ਛੁੱਟੀ
ਹਮ, ਟਾਈਮਿੰਗ ਕੀ ਏ
ਟਾਈਮਿੰਗ ਨਾ, ਬੌਤ ਟਾਈਮਿੰਗ ਹੈ ਇਹਨਾਂ ਦੀ। ਪੰਜ ਛੇ ਟਾਈਮਿੰਗ ਨੇ ਇੱਕ ਸਵੇਰੇ ਟਾਈਮਿੰਗ ਹੈ ਅੱਠ ਤੋਂ ਨੌ, ਨੋ ਤੁ ਦਸ ਠੀਕ ਹੈ, ਤੇ ਇੱਕ ਸ਼ਾਮ ਦੀ ਚਾਰ ਤੋਂ ਪੰਜ, ਪੰਜ ਤੋਂ ਛੇ ਔਰ ਛੇ ਤੁ ਸੱਤ ਅਗਰ ਚਾਰ ਤੋਂ ਪੰਜ ਹੈ ਨਾ ਤਾਂ ਚਾਰ ਤੋਂ ਪੰਜ ਹੀ ਹੈ। ਤੁਸੀਂ ਸਾਢੇ ਚਾਰ ਜਾਓਗੇ ਨਾ ਜੜੇ ਪੰਜ ਵਜੇ ਕੱਢ ਦੇਣੈ ਤੁਹਾਨੂੰ ਬਾਹਰ।
ਅੱਛਾ।
ਹਾਂਜੀ, ਪੰਜ ਤੋਂ ਛੇ ਤੇ ਪੰਜ ਤੋਂ ਛੇ ਈ ਹੈ ਐਹ ਜਾਂਦੈ ਮੇਰਾ ਬੇਟਾ ਅਹ ਛੇ ਤੋਂ ਸੱਤ।
ਠੀਕ ਹੈ ਜੀ।
ਛੇ ਛੇ ਤੋਂ ਸੱਤ ਤੇ ਸੱਤ ਤੋਂ ਅੱਠ ਐਹ ਤਿੰਨ ਟਾਈਮਿੰਗ ਨੇ।
ਹਮ ਹਮ ਹਮ‌।
ਛੇ ਤੋਂ ਸਾਤ ਜਾਂਦੈ ਅਗਰ ਇਨੁ ਕੇ ਸਾਢੇ ਛੇ ਵੀ ਹੋ ਜਾਂਦੇ ਨੇ ਨਾ ਤੇ ਸੱਤ ਵਜੇ ਕੱਢ ਦਿੰਦੇ ਨੇ ਬਾਰ। ਬਾਰ ਨਿਕਲ ਜਾਓ।
ਥੋੜ੍ਹਾ ਟਾਈਮ ਦੇਣ ਗੇ, ਨਾ ਫਿਰ
ਪੂਰਾ ਵਨ ਆਰ ਵਨ ਆਰ ਤੂੰ ਚਜਆਦਾ ਨਈ ਦੇ ਰੇ ਤੇ ਚਲੋ ਖੁਸ਼ੀ ਹੈ, ਥੋੜ੍ਹਾ ਬਹੁਤਾ ਕੁਛ ਤਾਂ ਕੀਤਾ ਐਣੇ
ਹਾਂ
ਹਾਂਜੀ ਸਾਨੂੰ ਥੋੜ੍ਹਾ ਲੋਸ ਹੋਇਆ, ਕੋਈ ਗੱਲ ਨੀ ਸਾਡਾ ਐ ਹੋ ਕਿ ਬੱਚੇ ਨੇ ਸਿੱਖੀ ਹੈ।
ਹਾਂ ਓ ਤੇ ਹੈ ਈ
ਹਾਂਜੀ
ਮੇਰਾ ਮਗਰ ਪਿਆ ਹੋਆ ਸੀ। ਕ੍ਰਿਕਟ ਦੇ ਮਗਰ ਕ੍ਰਿਕਟ ਅਕਡਮੀ ਚ ਜੁਇਨ ਕਰਾ ਦੋ, ਹਾਂ ਫਿਰ ਮੈਨੂੰ ਵੀ ਇਹ ਤੁਹਾਡੇ ਲਈ ਦਿੱਕਤ ਨਾ ਆਉਣ ਜਾਣ ਦੀ ਕੌਣ ਲੈ ਕੇ ਆਏਗਾ ਕੌਣ ਛੱਡ ਕੇ ਆਏਗਾ। ਫਿਰ ਮੈਂ ਮਨਾ ਕਰ ਵੈਸੇ ਮੈਂ ਕਿਹਾ ਮੇਰੇ ਕੋਲ ਐਣੇ ਚੱਕਰ ਨਈ ਲੱਗਣੇ ਤੋਪ ਹੈ
ਹਮ।
ਕਿ ਮੈਂ
ਤੁਹਾਡੇ ਨੀ ਤੁਹਾਡੇ ਨੀ ਮੰਦਿਆ ਅੱਛਾ ਮਤਲਬ
ਨਾ, ਨਾ ਉਹ ਤੇ ਫੈਕਟਰੀ ਕੰਮ ਕਰਦੇ ਹੁੰਦੇ ਨੇ ਨਾ ਹਾਂ। ਫਿਰ ਉਹ ਨਹੀਂ ਜਾਂਦੇ ਨਾ
ਸਹੀ ਗੱਲ ਆ
ਤੁਹਾਡੇ ਉੱਥੇ ਵੀ ਮੈਨੂੰ ਫਿਰ ਬਹਿਣਾ ਪੈਣਾ ਹੈ ਨਾ ਹੁਣ ਦੇਖੋ ਹੁਣ ਜੈੈਂਟਸ ਇਸ ਕਾਲ ਲੈਟ ਬਈ ਹਾਂ ਉੱਥੇ ਵੀ ਬੈਨਾ
ਅਹ ਫੇਿਰ ਉਹ ਇਨਾ ਨਹੀਂ ਕਰ ਸਕਦੇ, ਆ ਫੇਰ ਥੋੜਾ ਬੱਚ ਫੇਰ ਥੋੜਾ ਵੱਡਾ ਹੋ ਜਾਏ ਆਪ
ਹਾਂ, ਹਾਂ ਚਲੋ ਅਸੀਂ ਕਹਿਣੇ ਹਜੇ ਛੋਟਾ ਇਕ ਮਸਾ ਤੇ ਛੁੱਟੀ ਆਉਂਆਂ ਨੇ ਚਲੋ ਇਹ ਸਵਿਮਿੰਗ ਦਾ ਆਈਆ ਅੱਛਾ ਹੈ, ਕਿ ਚਲੋ ਬੱਚਾ ਪਾਣੀ ਥੋੜਾ ਕੇੇ ਲੈਂਦਾ ਗਰਮੀ ਵੀ ਨਹੀਂ ਲੱਗਦੀ
ਹਾਂਜੀ। ਕੋਈ ਨੀ ਤੁਸੀਂ ਭੇਜੋ ਭੇਜਣਾ
ਹਾਂ ਖੂਦ ਵਸੂੰਦ ਹੁਣ ਤੇ ਖੈਰਜ ਸ਼ੁਰੂ ਹੋਇਆ ਮਹੀਨਾ ਇੱਕ
ਹਾਂਜੀ ਮੈਂ ਨਾ ਅਸੀਂ ਤਾਂ ਖੁਦ ਵੀ ਅਸੀਂ ਜੂਨ ਦੇ ਮਹੀਨੇ ਚ ਹੀ ਪਾਉਣਾ ਸੀ ਆਪਣੇ ਬੇਟੇ ਨੂੰ ਤੇ ਮੇਰਾ ਬੇਟਾ ਟਿਊਸ਼ਨ ਹੀ ਜਾਂਦਾ ਨਾ ਤੇ ਫੇਿਰ ਕੀ ਹੋਇਆ ਤੇ ਮੇਰੇ ਹਸਬੈਂਡ ਕਹਿਣ ਲੱਗ ਕਿ ਦੇਖੋ ਜੂਨ ਦੇ ਮਹੀਨੇ ਚ ਹੁਣ ਤੁਹਾਨੂੰ ਪਤਾ ਸਭ ਆਉਂਦੇ ਨੇ ਬੱਚੇ ਆਉਂਦੇ ਨੇ ਇਹਨਾਂ ਨੇ ਕਿਹਾ ਸੀ ਕਿ ਜੂਨ ਦੇ ਮਹੀਨੇ ਚ ਨਹੀਂ ਪਾਉਣਾ ਇਹਨੂੰ ਕਿਉਂਕਿ ਦੀਦੀ ਔਰ ਸਭ ਬੱਚੇ ਆਏ ਹੋਏ ਇਹਨੇ ਨਹੀਂ ਜਾਣਾ ਤੇ ਇਹਨੂੰ ਪਹਿਲੇ ਭੇਜ ਆ ਤੇ ਫਿਰ ਮੈਂ ਇਹਨੂੰ ਪਹਿਲੇ ਭੇਜਿਆ ਤੇ ਅਸੀਂ ਕਿਸੇ ਨੂੰ ਦੱਸਿਆ ਨਹੀਂ ਅਸੀਂ ਇੱਕ ਨਾ ਸਰਪ੍ਰਾਈਜ਼ ਪ੍ਰਾਈਜ਼ ਦੇਵਾਂਗੇ ਹਾ ਹਾ ਹੁਣ ਅਸੀਂ ਦੇਖ ਦੇਖ ਰਹੇ ਹਾਂ ਡੈਡੀ ਵੀ ਹੈਰਾਨ ਹੋ ਗਏ ਦੇਖ ਕੇ ਮਤਲਬ ਮੇਰੇ ਫਾਦਰ ਇਨ ਲਓ ਸਭ ਹੈਰਾਨ ਹੋ ਗਏ
ਹਮ ਚਲੋ ਵਧੀਆ
ਹਾਂਜੀ ਹੈਲੋ ਹੋਰ ਅੱਛਾ ਤੁਹਾਡੇ ਬੱਚੇ ਨੂੰ ਕਿਸ ਕਿਸ ਚ ਟ੍ਸਟ ਹੈ ਪੜ੍ਹ
ਮੇਰੇ ਛੋਟੇ ਨੂੰ ਛੋਟਾ ਵੀ ਕੀ ਗੱਡੀ ਲੈ ਕੇ ਬੈਠਾ ਰਹਿੰਦਾ ਉਹੀ ਬੈਟ ਬੋਲ, ਬੈਟ ਬੋਲ ਖੇਲੇ ਮੈਂ ਉਹ ਬੋਲੇ ਕਿ ਨਹੀਂ ਮੈਂ ਤੈਨੂੰ ਫੁੱਟਬਾਲ ਚ ਪਾਉਣਾ ਤੇਰੀ ਹਾਈਟ ਅੱਛੀ ਨਿਕਲਦੀ ਤੈਨੂੰ ਮੈਂ ਫੁੱਟਬਾਲ ਚ ਹੀ ਪਾਵਾਂਗੀ ਹ ਦੇਖੋ ਹੁਣ ਬਾਕੀ ਹੁਣ ਜਦੋਂ ਵੱਡਾ ਹੋਏਗਾ ਫ਼ਿਰ ਪਤਾ ਲੱਗੇਗਾ
ਹਾਂਜੀ ਓ ਇੰਟਰਸਟ ਦੇ ਉਪਰ ਹੈ ਇਹ ਤਾਂ ਸਾਡਾ ਫਸ ਗਿਆ ਏਹ ਤਾਂ ਸਾਡਾ ਫਸ ਗਿਆ ਇਹਨੇ ਜਾਣਾ ਥੋੜ੍ਹਾ ਨਾ ਸੀ ਇਹ ਤਾਂ ਇਹਦੇ ਮੂੰਹ ਚੋਂ ਨਿਕਲ ਗਿਆ ਬਸ ਉਹ ਨਿੱਜੀ ਦੇ ਮੂੰਹ ਚੋਂ ਨਿਕਲਿਆ ਬਸ ਅਸੀਂ ਛੋੜਿਆ ਨੀ ਉਹ ਅਸੀਂ ਕੱਢ ਤਾ ਨਾਲ ਹੀ ਸਹੀ ਹੈ
ਚਲੋ
ਹੁਣ ਇੰਟਰਸਟ ਆ ਗਿਆ ਜਿਵੇਂ ਬ ਬੱਚੇ ਨੂੰ ਆਉਣ ਲੱਗ ਜਾਂਦੀ ਨਾ ਚੀਜ਼ ਬੱਚੇ ਨੂੰ ਇੰਟਰਸਟ ਆ ਜਾਂਦਾ ਬੱਚੇ ਨੂੰ ਇਹਦੇ ਇਹਦੇ ਵੀ ਕੋਂਪੀਟੀਸ਼ਨ ਹੁੰਦੇ ਨੇ ਇਹਦੇ ਸਵਿਮਿੰਗ ਦੇ ਵੀ ਕੌਂਪੀਟੀਸ਼ਨ ਨੇ ਸਕੂਲਾਂ ਚ ਜਾਂਦੇ ਨੇ ਬੱਚੇ ਹੁਣ ਹੁਣ ਥੋੜਾ ਇਹਨੂੰ ਇੰਟਰਸਟ ਆ ਗਿਆ ਮੰਮਾ ਹੁਣ ਕਦੀ ਸਕੂਲ ਚ ਕੰਪਟੀਸ਼ਨ ਵਗੈਰਾ ਹੋਏਗਾ ਨਾ ਮੈਂ ਪਾਰਟੀਸਪੇਟ ਕਰਾਂਗਾ
ਹਾ ਹਾ ਅੱਛਾ ਹ ਚਲੋ ਚੰਗੀ ਗੱਲ ਹੈ ਸਹੀ ਹੈ ਬੱਚੇ ਇਦਰ ਉਧਰ ਫੋਨ ਨਾਲੋ ਤੇ ਐਸੀ ਚੀਜਾਂ ਲਾ ਕੇ ਨਾ ਜ਼ਿਆਦਾ ਸਹੀ ਹੁੰਦੀਆ।
ਸਹੀ ਗੱਲ ਏ ਥਕਾਨ ਦੇਖੋ ਥਕਾਨ ਤਾਂ ਬੱਚੇ ਨੂੰ ਬਹੁਤ ਆਉਂਦੀ ਕਈ ਬੱਚੇ ਨੂੰ ਬੁਖਾਰ ਚੜ੍ਹ ਜਾਂਦਾ ਪਤਾ ਕਈ ਬੱਚੇ ਬਿਮਾਰ ਹਾਂ ਕਈ ਬੱਚੇ ਬਿਮਾਰ ਹੋ ਜਾਂਣ ਨੇ ਬੁਖਾਰ ਛੱਡ ਜਾਂਦਾ ਇ ਹੁਨ ਕਈਆਂ ਦੀ ਵੀਕ ਹੁੰਦੀ ਹੈ ਜੁਕਾਮ ਲੱਗ ਜਾਂਦਾ ਤੇ ਮੈਂ ਥੋੜੇ ਆਪਣੇ ਬੱਚੇ ਦੀ ਕੇਅਰ ਕਰਨੀ ਹਾਂ ਆਉਂਦਾ ਹੈ ਉਹਨੂੰ ਫਟਾਫਟ ਦਿੰਦੀ ਹਾਂ ਕੁਛ ਗਰਮ ਚੀਜ਼ ਦਿੰਦੀ ਹਾਂ। ਦੁੱਧ ਦਾਧ ਦੇ ਦਨੀ ਹਾਂ ਸ਼ੇਕ ਵੀ ਬਣਾ ਤਾਾ ਆਂਡਾ ਵਗੈਰਾ ਨਾਲ ਹੀ ਰੋਟੀ ਦੇ ਦਿੰਦੀ ਹਾਂ ਫਿਰ ਮੈਂ ਕਿਹਾ ਚੱਲ ਰੈਸਟ ਕਰ। ਓਹਦੇ ਚੱਕਰ ਚ ਮੈਂ ਕਿਧਰੇ ਨੀ ਜਾਂਦੀ ਕਿਉਂਕਿ ਮੈਂ ਪਤਾ ਹੈ ਉਹ ਓਹਨੇ ਆਉਣਾ ਤੇ ਉਹਦਾ ਧਿਆਨ ਰੱਖਣਾ ਇੱਕਦਮ ਹੀ ਨਾ ਉਹ ਆ ਜਾਂਦਾ ਬੜਾ ਕਿ ਬਸ-ਬਸ ਮੈਨ ਹੁਣ ਬੇਡ ਦੇਦੋ ਬੱਸ ਮੈਨੂੰ ਬਸ ਹੁਣ ਮੈ ਲੇਟ ਜਾਦਾ ਹਾਂ ਬੜੀ ਬੁਰੀ ਹਾਲਤ ਹੋਣ ਚਲੋ ਠੀਕ ਕ ਹੋਰ ਦੱਸ
ਹਾਂ ਬਸ ਵਧੀਆ। ਮੈਂ ਦੇਖਿਆ ਤੁਹਾਡਾ ਤੇ ਮੈਂ ਕਿਹਾ ਮੈਂ ਪੁੱਛਾਂਗੀ ਇਹਨਾਂ ਦਾ ਜਦੋਂ ਵੀ ਫੋਨ ਆਏਗਾ ਨਾ ਤੇ ਮੈਂ ਪੁੱਛਾਂਗੀ।
ਹਾਂਜੀ ਤੇ ਤੁਹਾਡਾ ਬੇਟਾ ਬੈਟ ਬੋਲ ਤੁਹਾਡੇ ਤਾਂ ਆਸ ਪਾਸ ਖੁੱਲ੍ਹਲਾ ਏਰੀਆ ਵੀ ਹੈਗਾ। ਤੁਸੀਂ ਉੱਧਰ ਭੇਜਿਆ ਕਰੋ ਬੱਚਿਆਂ ਨੂੰ।
ਇੱਕ ਗਰਾਊਂਡ ਹੈਗੇ ਨੇ ਜਾਂਦਾ ਖੇਲਣ ਮਤਲਬ ਗਲੀ ਦੇ ਬੱਚੇ ਚਲੋ ਸਾਰੇ ਤਨਾਂ ਚਲੇ ਜਾਂਦਾ ਖੇਲਣ ਯਾ ਆਪਣੇ ਘਰ ਹਾਂ ਜਾਂ ਆਪਣੇ ਨੀਚੇ ਸਾਡੇ ਜਾ ਹੈਗੀ ਏ ਖੁੱਲੀ ਉੱਥੇ ਬੱਚਿਆਂ ਨੂੰ ਬੁਲਾ ਲੈਂਦਾ ਹੈ।
ਸਹੀ ਗੱਲ ਹੈ ਬਹੁਤ ਅੱਛੀ ਗੱਲ ਹੈ।
ਹਾਂ ਸਾਡੇ ਸ਼ੀਸ਼ੇ ਵੀ ਇਨੇ ਤੋੜੇ ਹੋਏ ਨੇ ਸਾਰੇ ਬੋਲਦੇ ਨੇ, ਚੁੱਪ ਕਰ ਦਿੰਦੇ ਨੇ। ਬੋਲ ਗਏ
ਯਾਰ ਕੀ ਫੇਰ ਬੱਚੇ ਤੋੜਨਗੇ ਨਾ ਹੁਣ ਬੱਚੇ ਸਿੱਖਣਗੇ ਹੁਣ ਇਸ ਪਿੱਛੇ ਆਪਣੇ ਬੱਚੇ ਬੱਚਿਆਂ ਨੂੰ ਨਹੀਂੀ ਅ ਖੇਿਲਣ ਦਿੰਦੇ ਨਾ ਕੋਈ ਚੀਜ਼ ਤੋੜ ਦੇਵੇਗਾ। ਕੋਈ ਚੀਜ਼ ਤੋੜ ਦੇਗਾ ਵੀ ਸਾਡੇ ਤਾਂ ਚਲੋ ਬਾਈ ਜਗ੍ਹਾ ਵੀ ਨੀ ਹੈਗੀ ਸਾਡੀ ਕੋਈ ਨਹੀਂ ਮੈਂ ਹੋਣਾ ਜਾਏਗਾ ਫੇਰ ਉਹ ਨਾਨੀ ਹਾਊਸ ਬਹੁਤ ਖੁੱਲੀ ਜਗ੍ਹਾ ਹੈ ਹੁਣ ਮੈਨੂੰ ਕਹਿਣੀ ਆ ਕਿ ਤੇਰਾ ਕੋਈ ਮਨ ਐ ਤੇ ਆਪਣੀ ਚੀਜ਼ਾਂ ਲੈ ਜਾਓ। ਤੈਨੂੰ ਕਹਿਣੀ ਆ ਦੇਖੋ ਮਗਰ ਪਿਆ ਦਾ ਮੰਮਾ ਵਨ ਵੀਕ ਵਸ ਚ ਜਾਣਾ ਵਨ ਵੀਕ। ਮੈਨੇ ਕਿਹਾ ਮੈਂ ਹਜੇ ਕੁਛ ਨੀ- ਕਹਿ ਸਕਦੀ-
ਹਾਂ ਹਾਂ। ਚਲੋ ਹਾਂ ਚਲੋ ਠੀਕ ਐ ਹਾਂ ਠੀਕ ਐ ਚਲੋ ਠੀਕ ਬਾਏ।